ਕੋਲ ਲੱਗ ਫੋਨ ਲੱਗ ਗਿਆ ਇੱਕ ਮਿੰਟ ਹੈਲੋ
ਸਸਰੀ ਕਾਲ ਭੈਣ ਜੀ।
ਸਸਰੀ ਕਾਲ ਭੈਣ ਜੀ ਕਿਮੇਂ ਉ
ਹੋਰ ਠੀਕ ਓ
ਹਾਂਜੀ -ਹਾਂਜੀ ਵਧੀਆ ਜੀ ਤੁਸੀਂ ਦੱਸੋ।
ਠੀਕ -ਠਾਕ ਕੀ ਕਰਦੇ ਸੀ।
ਕੁਛ ਨੀ ਬਸ ਫਰੀ ਸੀ।
ਅੱਛਾ, ਮੈਂ ਵੀ ਕੱਪੜੇ ਧੋਂਦੀ ਸੀ ਕੱਲ ਦੇ ਮੀਂ ਕਰਕੇ ਬਾਰਿਸ਼ ਬੋਤ ਪਈ ਨਾ ਕੱਲ।
ਅੱਛਾ ਜੀ, ਸਾਡੇ ਏਥੇ ਤਾਂ ਪੰਜਾਬ ਦੇ ਵਿੱਚ ਇੰਨੀ ਜਾਦਾ ਗਰਮੀ ਐ ਨਾ।
ਪੰਜਾ ਪੰਜਾਬ ਵਿੱਚ ਈ ਮੈੱ ਬੋਲਦੀ ਮੈਂ ਵੀ
ਅੱਛਾ, ਓ ਫੇਰ ਸਾਈਡ ਤੇ ਹਾਂਜੀ ਓ ਹੋ ਗੇਆ ਹੋਣਾ ਨਾ ਇੱਕ ਪਾਸੇ ਪੈ ਗੇਆ ਹੋਣਾ ਸਾਡੇ ਵਾਲੀ ਸਾਈਡ ਤਾਂ ਬੋਤ ਜਾਦੇ ਗਰਮੀ ਆ।
ਰੋਡ ਵੀ ਸਾਡਾ ਏਨਾ ਬੁਰਾ ਹਾਲ ਆ ਸਾਰਾ ਆ ਏ ਪੂਰਾ ਰੋਡ ਤੇ ਚਿੱਕਰ ਅ ਗਾਰਾ- ਗਾਰਾ ਵ ਹੋਏਆ ਏ। ਪਾਣੀ ਜਮਾ ਹੋਏਆ ਏ ਏਨਾ ਬੁਰਾ ਹਾਲ ਸਾਡਾ ਤਾ ਜਿੰਨੀ ਮਰਜੀ ਸਫ਼ਾਈ ਕਰੀਏ, ਗੰਦ ਨੀ ਜਾਂਦਾ।
ਬੋਤ ਬੁਰਾ ਹਾਲ ਹੋ ਜਾਂਦਾ ਪਰ ਐਂ ਆ ਵੀ ਥੋੜਾ ਮੀਂ ਪੈਣ ਨਾਲ ਨਾ ਠੰਡਾ - ਠੰਡਾ ਹੋ ਜਾਂਦਾ। ਹੁਣ ਕੱਲ੍ਹ ਜਣੀ ਸੀਗਾ ਐਂ ਤਾਂ ਸਾਨੂੰ ਲੱਗ ਰੇਆ ਸੀ ਵੀ ਕਿਸੇ ਪਾਸੇ ਮੀਂ ਪੇਆ ਵਾ ਕਿਉਂਕਿ ਕਾਫ਼ੀ ਹੱਦ ਤੱਕ ਵੀ ਹਵਾ ਚੱਲ ਰੀ ਸੀਗੀ।
ਹੁਣ ਜਿੰਨ ਜਿੰਨੇ ਵੀ ਗੱਡੀਆਂ ਮੋਟਰਾਂ ਵਾਲੇ ਜਾਂਦੇ ਆ। ਸਾਡੇ ਰੋਡ ਤੇ ਘਰ ਆ ਨਾ। ਗੱਡੀਆਂ ਮੋਟਰ ਵਾਲੇ ਜਾਂਦੇ, ਗਾਲਾਂ ਕਢ ਕਢ ਕੇ ਜਾਂਦੇ ਕੋਂਦੇ ਅ ਤੁਸੀ ਵੀ ਕੁੱਝ ਕਰਦੇ ਨੀ, ਤੁਸੀ ਉੱਤਾ ਚੱਕਦੇ ਨੀ ਰੋਡ ਦਾ। ਮੈਂ ਕੇ ਕੈ ਕੈ ਕੇ ਬੀ ਥੱਕ ਜਾਂਦੇ ਅਸੀ ਤਾਂ।
ਹਾਂਜੀ, ਸਰਕਾਰ ਬੜਉਂਦੀ ਨੀ ਪਈ ਹਲੇ, ਕੁਛ ਵੀ ਸਮਝ ਨੀ ਅਉਂਦੀ। ਮੇਰੇ ਪੇਕੇ ਪਿੰਡ ਵੀ ਆਈਆਂ ਘੱਟ ਤੋਂ ਘੱਟ ਸਾਲ ਤੋਂ ਉੱਤੇ ਹੋ ਗੇਆ। ਪਰ ਰੋਡ ਹਲੇ ਪ੍ਰੋਪਰ ਬਣੇਆ ਈ ਨੀਗਾ। ਬਣਾਉਣ ਲੱਗ
ਸਾਰਾ ਦਸ ਸਾਲ ਹੋਗੇ ਹੋਣੇ। ਦਸ ਪੰਦਰਾਂ ਸਾਲ ਹੋਗੇ ਹੋਣੇ।
ਹਾਂਜੀ, ਬਣਾਉਣ ਲੱਗੇ ਸੀ ਪਰ ਪਿੰਡ ਵਾਲੇਆਂ ਨੇ ਮਤਲਬ ਰੋਕ ਤਾ ਓ ਕੇਂਦੇ ਵੀ ਸਈ ਵੀ ਨਈ ਕਰ ਰੇ ਤਾਂ ਕਰਕੇ।
ਸਾਡੇ ਨਾ ਮਤਲਬ ਨਵੇਂ ਮਕਾਨ ਪਾਏ ਹੋਏ ਕੋਠੀਆਂ ਪਾਏ ਹੋਈ ਆਂ ਅ ਓ ਓ ਫਾਏਦਾ ਈ ਨੀ ਹੋਂਦਾ ਪਏਆ ਕੋਠੀਆਂ ਪਾਣ ਦਾ। ਓ ਫੇਰ ਨੀਵੇਂ ਹੋਈ ਜਾਂਦੇ ਐ। ਰੋਡ ਕਰਕੇ
ਓ ਐਂਏ ਵੀ ਇੱਕ ਵਾਰ ਰੋਡ ਬਣ ਜਾਵੇ ਫੇਰ ਬੰਦਾ ਬਣਾ ਲਵੇ ਫੇਰ ਠੀਕ ਰੈਂਦਾ। ਹੁਣ ਬੋਤ ਐਵੇਂ ਔਖਾ ਹੋ ਜਾਂਦਾ ਨਾ, ਹੁਣ ਦੇਖੋ। ਹਾਂਜੀ। ਕਦੋਂ ਬਣੂਗੀ ਦੇਖਦੇ ਆਂ?
ਕੱਲ ਫੈਰ ਬਾਰਿਸ਼ ਪਈ ਹੋਈ ਸੀ। ਅ ਕੱਪੜੇ ਅਸੀ ਨਾ ਓਥੇ ਗਏ ਸੀ। ਲੁਧਿਆਣੇ ਗਏ ਸੀ। ਫੇਰ ਰਸਤੇ ਵਿਚ ਸਾਰੇ ਬਾਰਿਸ਼ ਕਰਕੇ ਨਾ ਕੱਪੜੇ ਜੇ ਸਾਡੇ ਪੂਰੇ ਗਿੱਲੇ ਹੋ ਗਏ ਸਾਰੇ। ਦੋ-ਤਿੰਨ ਜਨ ਸੀ ਅਸੀ। ਗਏ ਸੀ ਕੋਈ ਕੰਮ ਸੀ ਸਾਨੂੰ, ਫੇਰ ਸਾਰੇ ਕੱਪੜੇ ਗਿੱਲੇ ਹੋ ਗਏ। ਭਿੱਜ ਗਏ ਅਸੀ ਦੋ ਘੰਟੇ ਹੋ ਗਏ ਓਥੇ ਰਸਤੇ ਵਿੱਚ ਖੜੇ ਰਏ। ਕਿ ਹੁਨ ਮੀਂ ਬਾਰਿਸ਼ ਹਟੇਗੀ, ਹੁਣ ਬਾਰਿਸ਼ ਹਟੇਗੀ, ਹਟੀ ਨੀ। ਹਰ ਕੇ ਉਵੇ ਈ ਬਾਰਿਸ਼ ਵਿੱਚ ਆਏ।
ਹਾਂਜੀ ਬੋਤ ਔਖਾ ਹੁੰਦਾ ਨਾ ਬਾਰਿਸ਼ ਦੇ ਵਿੱਚ।
ਤੇ ਹੁਣ ਸਵੇਰ ਦੀ ਮਸ਼ੀਨ ਲੱਗੀ ਹੋਈ ਆ। ਏਕ ਗਰਮੀ ਵੀ ਨਾ, ਏਕ ਬਾਰਿਸ਼ ਤੋਂ ਬਾਦ ਨਾ ਗਰਮੀ ਜੋ ਜੋ ਪੈਂਦੀ ਨਾ ਓ ਚਿਪ ਚਿਪ ਵਾਲੀ ਗਰਮੀ ਹੋਂਦੀ।
ਹਾਂਜੀ ਹੁਮਸ ਜੀ ਹੋ ਜਾਂਦੀ ਏਨਾ ਹੁਣ ਸਓਣ ਦਾ ਮੀਨਾ ਸ਼ੁਰੂ ਹੋਣ ਵਾਲਾ ਹੁਣ ਤਾਂ ਜਿਵੇ,
ਹਾਂ।
ਬਿਸਕੁਟ ਵਗੈਰਾ ਆਪਾਂ ਖੋਲ ਕੇ ਰੱਖ ਤੇ ਤਾਂ ਓ ਵੀ ਮਤਲਬ ਉਹ ਹੋ ਜਾਂਦੇ ਆ ਫਿਸ-ਫਿਸੇ ਹੋ ਜਾਂਦੇ ਆ ਵੀ ਚੱਕਣ ਨੂੰ ਮਨ ਖਾਣ ਨੂੰ ਮਨ ਨੀ ਕਰਦਾ।
ਨਹੀਂ? ਰੋਟੀ ਦੀ ਬੁਰਕੀ ਨੀ ਜਾਂਦੀ ਪਈ ਇੰਨੇ ਦਿਨ ਹੋ ਗਏ, ਚੌਲ ਹੀ ਖਾਈ ਜਾਂਦੇ ਚੌਲ ਹੀ ਖਾਈ ਜਾਂਦੇ ਆ।
ਹਾਂਜੀ, ਆਮ ਮਹੀਨੇ ਦਾ ਬਸ ਆਈ ਹੁੰਦਾ ਸਾਉਣ ਦਾ ਮਹੀਨਾ। ਤੇ ਸੌਣ ਤੋਂ ਜੇਹੜੇ ਅੱਗੇ ਕਹਿੰਦੇ ਹੁੰਦੇ ਸੀਗੇ ਵੀ ਪੁਰਾਣੇ ਜ਼ਮਾਨੇ ਦੇ ਦੇ ਟਾਈਮ ਵੀ ਜਿਹੜਾ ਸਾਉਣ ਦਾ ਮਹੀਨਾ ਹੁੰਦਾ ਸੀ, ਉਹਦੇ ਵਿੱਚ ਮੀਂਹ ਬਹੁਤ ਹੁੰਦੇ ਸੀ‌।
ਹਾਂ ਆ ਕੀੜੇ ਮਕੌੜੇ ਇਹ ਵੀ ਕੀੜੇ ਮਕੌੜੇ ਨਿਕਲ ਇਨੇ ਮੱਛਰ ਮੁੱਛਰ ਉਹ ਜੀਰੀ ਜੀਰੀ ਜੋਲਾਈ ਹੁੰਦੀ ਏ ਖੇਤਾਂ ਵਿੱਚ ਉਹਦੀ ਪਰਦਾਸਤ ਜਿ ਨਿਕਲਦੀ ਆ, ਪਾਣੀ-ਪਾਣੀ ਬੁਲਾਉਂਦੇ ਨਾ ਜੀਰੀ ਨੂੰ
ਹਾਂਜੀ ਹਾਂਜੀ।
ਹਾਂ।
ਕਾਫੀ ਔਖਾ ਹੋਇਆ ਪਿਆ ਹੁਣ। ਹਾਂਜੀ ਥੋੜਾ ਜਿਹਾ ਮੀਂਹ ਪਿਆ ਕਰਨਾ, ਬਸ ਹੁਣ ਉਹਦੇ ਨਾਲ ਜ ਤਾਂ ਕਿ ਉਹ ਨਿਕਲਦੇ ਹੁੰਦੇ ਆ ਜੀਜ ਜੇ ਕੀੜੀਆਂ। ਜਾਣੀ ਖੰਭਾਂ ਆਲੀਆਂ ਉਹ ਵਾਲੀਆਂ ਤੇ ਇਨਾ ਬੜਾ ਔ ਔਖਾ ਹੋ ਜਾਂਦਾ ਉਹਨਾਂ ਨਾਲ।
ਇਹਦੇ ਵਿੱਚ ਮਸਾ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੁੰਦੀ।
ਹਾਂਜੀ। ਜਦੋਂ ਇਹ ਨਿਕਲਦੇ ਆ ਨਾ ਆਪਾਂ ਫਿਰ ਜਿਹੜੀਆਂ ਰਾਤ ਨੂੰ ਲਾਈਟਾਂ ਹੁੰਦੀਆਂ, ਲਾਈਟ ਦੇ ਮਤ ਚਾਨਣ ਦੇ ਵਿੱਚ ਜਿਆਦਾ ਆਉਂਦੀਆਂ, ਉਹ ਲਾਈਟਾਂ ਸਾਰੀਆਂ ਬੰਦ ਕਰਨੀਆਂ ਪੈਂਦੀਆਂ।
ਮੱਛਰ ਵੀ ਬਹੁਤ ਗਿਰਦੇ ਆ।
ਹਾਂਜੀ।
ਮੈਥ ਦਾ ਟੇਬਲ
ਆਹ ਹੈ ਹੀ ਮਤਲਬ ਜਿਹੜਾ ਸਾਉਣ ਦਾ ਮਹੀਨਾ ਹੁੰਦਾ ਇਹ ਹੁੰਦਾ ਹੀ ਹੈ ਐਵੇਂ ਦਾ।
ਔਹੀ ਨਾ। ਉਹ ਫਿਰ ਹੁਣ ਸਪਟੈਂਬਰ ਵਿੱਚ ਜਾ ਕੇ ਸਪਟੰਬਰ ਵਿੱਚ ਜਾ ਲੋਟ ਆਂਦਾ ਗਾ ਮੌਸਮ।
ਹਾਂਜੀ ਹਾਂਜੀ ਪਰ ਉਸ ਟਾਈਮ ਵੀ ਆਏ ਆ ਵੀ ਜਿਹੜੇ ਆਹ ਸਾਉਣ ਦੇ ਵਿੱਚ ਮੀਂਹ ਨਹੀਂ ਪਏ ਹੁੰਦੇ, ਤਾਂ ਅੱਗੇ ਅੱਗੇ ਜਾ ਕੇ ਸਤੰਬਰ ਦੇ ਵਿੱਚ ਜਾਂ ਕਿਵੇਂ ਵੀ ਉਦੋਂ ਤੱਕ ਮੀਂਹ ਹੀ ਪੈਂਦੇ ਰਹਿੰਦੇ ਆ।
ਫੇਰ ਵੀ ਹਾਂ ਮੌਸਮ ਦਾ ਬਦਲ ਜਾ ਥੋੜਾ ਫ਼ਰਕ ਪੈ ਜਾਂਦਾ।
ਹਾਂਜੀ, ਪਿੱਛਲੀ ਵਾਰ ਦੇਖਲੋ ਜਦੋਂ ਮੀਂਹ ਪਿਆ ਸੀਗਾ ਜਿਹੜੀਆਂ ਛੱਤਾਂ ਨੇ ਉਹ ਵੀ ਚੋਣ ਲੱਗ ਗਈਆਂ ਸੀ ਕਹਿੰਦੇ ਜਿਹੜੇ ਲੈਂਟਰ ਸੀ ਉਹ ਵੀ
ਹਾਂ ਸਾਡੇ ਲੋ ਲੈਂਟਰ ਚੋਣੇ ਲੱਗਗੇ ਸੀ। ਐਨਾ ਬਾਰਿਸ਼ ਪਿਆ ਬੋਹਤ ਪਿਛਲੀ ਵਾਰ ਤਾਂ ਬਹੁਤ ਮੀਂਹ ਪਿਆ ਸੀ।
ਹਾਂਜੀ, ਇੰਨੀ ਕੁ ਕਿਰਪਾ ਸੀਗੀ ਵੀ ਸਾਰਿਆਂ ਨੂੰ ਬੈਠਣ ਜੋਗੀ ਜਗ੍ਹਾ ਦੇ ਤੀ ਹੁਣ ਸਾਡਾ ਵੀ ਸਾਰਾ ਘਰ ਚੋਂਣਦਾ ਪਿਆ ਸੀਗਾ ਤੇ ਅਸੀਂ ਇੱਕ ਇੱਕ ਕਮਰੇ ਦੇ ਵਿੱਚ ਹੀ ਸਾਰੀ ਫੈਮਿਲੀ ਮਤਲਬ ਇੱਕ ਇੱਕ ਕਮਰੇ ਦੇ ਵਿੱਚ ਹੀ ਉਹ ਕੀਤਾ ਸੀਂ ਪਏ ਆ ਤੇ ਸਮਾਨ ਸਾਰਾ ਢੱਕਿਆ ਬਹੁਤ ਬੁਰਾ ਹਾ ਹਾਲ ਐਨਾ ਪਾਣੀ ਕੱਢ-ਕੱਢ ਕੇ ਅਸੀਂ ਕਮਰਿਆਂ ਦੇ ਵਿੱਚੋਂ
ਲੇਡੀਜ਼ ਨੂੰ ਹੋ ਕੰਮ ਵੱਧ ਜਾਂਦਾ ਬਹੁਤ ਬੁਰਾ ਹਾਲ ਹੋ ਜਾਂਦਾ ਲੇਡੀ
ਅ ਹਾਂਜੀ। ਕਾਫੀ ਜਾਦੇ ਆਪਾਂ ਕੈ ਤਾਂ ਦਿੰਨੇ ਆ ਵੀ ਹਾਂਜੀ ਆਪਾਂ ਕੈ ਦਿੰਨੇ ਆ ਵੀ ਠੰਡਾ ਹੋ ਜਾਂਦਾ ਪਰ ਠੰਡਾ ਉਧਰਲੇ ਪਾਸੀਓ ਸੌਖਾ ਹੁੰਦਾ ਤਾਂ ਦੂਜੇ ਪਾਸੀਓ ਔਖਾ ਹੋ ਜਾਂਦਾ।
ਓਈ ਨਾ ਬੰਦੇ-ਬੰਦੇ ਦਾ ਨਾ ਧੋਕੇ ਰੋਟੀ-ਪਾਣੀ ਖਾ ਕੇ ਕੰਮ ਨੂੰ ਭੱਜ ਜਾਂਦੇ ਮਗਰੋ ਸਾਰੀ ਟੈਸ਼ਨ ਸਿੰਮੀ ਦੇ ਸਿਰ ਤੇ।
ਹਾਂਜੀ ਏ ਤਾਂ ਹੈਗਾ ਪਰ ਦੇਖਿਆ ਜਾਵੇ ਓ ਵੀ ਥੋ ੜਾ ਯਾ ਵਿਚਾਰੇ ਜਦੋਂ ਕੰਮਾਂ ਤੇ ਜਾਂਦੇ ਆ ਥੱਕ ਕੇ ਆਉਂਦੇ ਆ ਏ ਤਾਂ ਚਲੋ ਬਣੀ ਆਈ ਆ ਹਨਾ।
ਘਰ ਦਾ ਆਪਾਂ ਤਾਂ ਘਰ ਦਾ ਕੰਮ ਕਰਕੇ ਵੀ ਫੇਰ ਵੀ ਜੋਬ ਦੇ ਬਾਰੇ ਸੋਚਦੇ ਕਿ ਅਸੀਂ ਓ ਵੀ ਕਮ ਕਮਾਈਏ ਆਪਾਂ ਫੇਰ ਵੀ ਕਮਾਈ ਦਾ ਸੋਚਦੇ ਆ।
ਹਾਂਜੀ। ਹੁਣ ਆਏ ਸੀਗੇ ਪੈਸੇ ਜੇੜੇ ਭਗਵੰਤ ਮਾਨ ਨੇ ਪਾਏ ਹੋਏ ਆ ਮੈਂ ਸੋਚਿਆ ਚਲੋ ਵੀ ਹਾਂਜੀ ਵੀ ਆਪਦੇ ਕੱਪੜੇ ਤਾਂ ਚਲੋ ਲੈਂਦੇ ਈ ਰੈਨੇ ਆ ਵੀ ਆਪਣੇ ਘਰ ਵਾਲੇ ਲਈ ਸੋਚੀਏ ਵਿਚਾਰੇ ਆ ਮਤਲਬ ਜਾਂਦੇ ਆ ਕਿੰਨੀ ਗਰਮੀ ਦੇ ਵਿੱ ਚ ਕੰਮਾਂ ਤੇ ਮੈਂ ਕਿਹਾ ਨਈ ਐਤਕੀ ਉਨਾਂ ਨੂੰ ਲੈ ਕੇ ਦੇਣੇ ਕੱਪੜੇ। ਹੁਣ ਮੈਂ ਅੱਜ ਸੋਚਿਆ ਸੀਗਾ ਵੀ ਅੱਜ ਜਾਉਂਗੀ ਕਿਉਂਕੀ ਅਸੀਂ ਔਨਲਾਈਨ ਨੀ ਲੈਂਦੇਗੇ ਨਾ ਓਫਲਾਈਨ ਈ ਲੈਂਦੇ ਆ ਅੱਜ ਮੈਂ ਕਿਹਾ ਚਲੋ ਪੈਸੇ
ਮਾ ਜਾਂਦੇ ਬੱ ਚੇ ਦੇ ਕੋਈ ਟਿਊਸ਼ਨ ਫੀਸ ਭਰੀ ਜਾਂਦੀ ਆ ਕੋਈ ਵੀ ਬੱਚੇ ਦਾ ਵੀ ਕੰਮ ਆ ਜਾਂਦਾ।
ਸੀਗਾ ਵੀ ਹੱਥ ਥੋੜਾ ਜਾ ਟਾਈਟ ਸੀਗਾ ਮੈਂ ਕਿਆ ਚਲੋ ਵੀ ਜੇੜੇ ਆਏ ਆ ਵੀ ਓਨਾਂ ਦੇ ਕੱਪੜੇ ਈ ਲੈ ਦੇ ਨੀ ਆ ਸ਼ਰਟ ਜਿਵੇਂ ਹੁਣ ਆਇਆ ਮਸ਼ੀਨ ਚ ਧੋਂਦੇ ਕਰਕੇ ਜੇੜੇ ਕੱਲ ਆਪਣੇ ਕਫ ਹੁੰਦੇ ਆ ਓ ਸਾਰੇ ਫਟ ਜਾਂਦੇ ਆ।
ਹੂੰ-ਹੂੰ ਨਈ ਲੈਣਾ ਵੀ ਜ਼ਰੂਰੀ ਆ। ਜਦ ਆਪਣੇ ਆਪਾਂ ਨੂੰ ਸਾਰਾ ਰਾਸ਼ਨ ਪਾਣੀ ਦਿੰਦੇ ਆਪਣੇ ਘਰਆਲੇ ਫੇ ਰ-ਰ ਖਰਚਾ ਪਾਣੀ ਦਿੰਦੇ ਫ
ਹਾਂਜੀ ਬਾਕੀ ਐ ਹੁੰਦਾ ਜਿਵੇਂ ਹੁਣ ਦੇ ਖਲੋ ਵਿਆਹ-ਸ਼ਾਦੀ ਕੁਛ ਵੀ ਆ ਪ੍ਰੋਗਰਾਮ ਆਪਾਂ ਪੈਲਾਂ ਕੈ ਦੇਣਾ ਆਪਣੇ ਕੋਲ ਸੂਟ ਹੈਨੀਂ, ਸਾਡੇ ਕੋਲ ਸੂਟ ਹੈਨੀ ਫੇਰ ਓਨਾਂ ਨੇ ਪੈਲਾਂ ਆਪਾਂ ਨੂੰ ਲੈ ਕੇ ਦੇਣਾ ਆਪ ਦੇਖ ਲੋ ਜੇੜੇ ਮਤਲਬ ਡੇਲੀ ਕੰਮਾਂ ਤੇ ਪਾ ਕੇ ਜਾਂਦੇ ਆ ਓਈ ਸੂਟ ਪਾ ਕੇ ਚੱਲ ਜਾਣਾ ਓਨਾਂ ਨੇ
ਕੋਈ-ਕੋਈ ਤਾਂ ਬੰਦੇ ਚ ਬ ਵਧੀਆ ਵੀ ਜੋ ਨਸ਼ੇ ਖਾ-ਖਾ ਕੇ ਤੀਵੀਆਂ ਦਾ ਬੁਰਾ ਹਾਲ ਕਰ ਕੀਤਾ ਹੋਇਆ ਏ। ਪੰਜਾਬ ਵਿੱਚ ਕਿੰਨਾ ਬੁਰਾ ਹਾਲ ਆ ਉਨਾਂ ਦੀ ਓ-ਓ ਲੇਡੀਜ਼ ਦੀ ਹੈਲਪ ਕਰਨੇ ਵਾਸ ਤੇ ਵੀ ਕੋਈ ਵੀ ਨੀ ਮੂਰੇ ਔਂਦਾ।
ਨਈ ਓ ਐਵੇਂ ਹੋ ਜਾਂਦਾ ਨਾ ਅ ਦੀਦੀ ਜਿੱਦਾਂ ਦੇਖੋ ਔਰਤ ਦੇ ਹੱਥ ਦੇ ਵਿੱਚ ਵੀ ਕਾਫ਼ੀ ਹੱਦ ਤੱਕ ਚੀਜ਼ਾਂ ਹੁੰਦੀਆਂ ਨੇ ਜੇੜੀਆਂ ਵੀ ਤੁਸੀਂ ਜੇੜਾ ਬੰਦਾ ਉਨੂੰ ਸੁਧਾਰਨ ਲਈ
ਨਈ ਸੁਧਰਦੇ ਕੋਈ-ਕੋਈ ਤਾਂ ਇੰਨੇ ਢੀਠ ਹੁੰਦੇ ਨਈ ਸੁਧਰਦੇ। ਕਾਫੀ ਮੈਂਨੇ ਪਿੰਡ ਵਿੱਚ ਦੇਖੇ ਤੀਮੀਆਂ ਦਾ ਬੁਰਾ ਹਾਲ ਹੋਇਆ ਏ। ਉਹ ਬੇਚਾਰੇ ਕੰਮ ਤੇ ਵੀ ਜਾਂਦੇ ਆ। ਮੇਹਨਤ ਵੀ ਕਰਦੇ ਬੱਚੇ ਵੀ ਸਾਂਭਦੇ ਔਰ ਅਹ ਬੰਦੇ ਨਸ਼ੇ ਖਾ ਕੇ ਗਿਰੇ ਹੁਂਦੇ
ਹਾਂਜੀ ਬਹੁਤ ਔਖਾ, ਨਸ਼ਾ ਬਹੁਤ ਜ਼ਿਆਦਾ ਬ
ਹਾਂ ਇੱਕ-ਇੱਕ ਤਰ੍ਹਾਂ ਦੇ ਜਿੰਦਗੀ ਦੀ ਜ਼ਿੰਦਗੀ ਖ਼ਰਾਬ ਆਦੀ ਤੀਮੀਂ ਦੀ
ਇੱਕ ਚੀਜ਼ ਇਹ ਵੀ ਸ਼ੁਰੂ ਕਰਤੀ ਆ ਵੀ ਜਿਵੇਂ ਹੁਣ ਨਸ਼ਾ ਵੇਚ ਰਹੇ ਆ ਜਾਂ ਅ ਖ਼ਰੀਦਦੇ ਨੇ ਉਹਨਾਂ ਦੇ ਨਾਮ ਜਿਹੜੇ ਸਰਪੰਚ ਆ ਉਹ ਦੇ ਰਹੇ ਨੇ ਹੁਣ ਤੇ ਸਾਡੇ ਪਿੰਡੋਂ ਤਾਂ ਕਾਫੀ ਚੱਕੇ ਗਏ, ਤੇ ਜੇਲ੍ਹ ਦੇ ਵਿੱਚ
ਸਾਡੇ ਵੀ ਸਾਡੇ ਵੀ ਫ਼ਰਕ ਹੈਗਾ। ਪਰ ਅੰਦਰੋਂ ਦੇ ਅੰਦਰੋਂ ਕਰੀ ਜਾਂਦੇ ਪਏ ਆ।
ਹਾਜੀ ਜਿਹੜੇ ਪਰ ਮਤਲਬ ਛੱਡ ਨੀ ਸਕਦੇ। ਜਿਹੜੇ ਬੇਚ ਬੇਚਦੇ ਆ ਉਹਨਾਂ ਨੂੰ ਚੱਕ ਲਿਆ। ਪਰ ਹੁਣ ਜਿਹਨਾਂ ਨੇ ਅੱਗੇ ਦੀ ਅੱਗੇ ਦੇਣਾ ਉਹ ਤਾਂ ਘਰ ਦੇ ਵਿੱਚ ਆ ਕੇ ਵੀ ਦੇ ਜਾਂਦੇ ਆਂ।
ਹਾਂ ਕੋਈ-ਕੋਈ ਤਾਂ ਹਡਦਾ ਈ ਨੀ ਜੇ ਇਹਨਾਂ ਨੂੰ ਪੁੱਛਿਆ ਕਿ ਇਹ ਕਹਿੰਦੇ ਸਰਕਾਰਾਂ ਕਹਿੰਦੇ ਅਸੀਂ ਨਸ਼ਾ ਬੰਦ ਕੀਤਾ। ਜੇ ਇਹਨਾਂ ਨੂੰ ਪੁੱਛਿਆ ਫ਼ਿਰ ਖਾਂਦੇ ਕਿੱਥੋਂ ਆ ਰੋਟੀ ਪਾਣੀ, ਕਿੱਥੋਂ ਖਾਂਦੇ। ਕੋਈ ਕੰਮ ਇਹ ਨੀ ਕਰਦੇ ਕੋਈ ਫੈਕਟਰੀ ਤੇ ਇਹ ਨੀ ਲੱਗੇ ਹੁੰਦੇ। ਕੋਈ ਦਿਹਾੜੀ ਤੇ ਇਹ ਨੀ ਜਾਂਦੇ। ਤੇ ਕੰਮ ਖਾਦੇ ਕਿੱਥੋਂ ਆ
ਨਹੀਂ ਇਹ ਨਸ਼ਾ ਤਾਂ ਇਹ ਚੀਜ਼ ਆ ਵੀ ਅ ਇਹ ਚੀਜ਼ ਆ ਜਾਂਦੀ ਹੈ ਨਾ ਵਿੱਚ ਜਿਵੇਂ ਹੁਣ ਕਿ ਤੁ ਚੋਰੀ ਕਰ ਲਈ ਕੁਛ ਉਹ ਕਰ ਲਿਆ। ਉਹਦੇ ਪੈਸੇ ਹੋ ਗਏ ਘਰੋਂ ਘਰਆਲੀ ਨੂੰ ਤੰਗ ਕਰਕੇ ਪੈਸੇ ਲੈ ਲੈਣੇ ਨੇ ਉਹ ਚੀਜ਼ ਹੋ ਗਈ। ਉਹ ਕੋਈ-ਕੋਈ ਘਰਵਾਲਾ ਹੁੰਦਾ ਜੇੜਾ ਮਤਲਬ ਸਮਝਦਾ ਹਨਾ ਹਰ ਗੱਲ ਨੂੰ, ਬੱਚਿਆਂ ਦੇ ਪ੍ਰਤੀ ਵਾਈਫ ਤੇ ਇਹ ਵੀ ਚੀਜ਼ ਆ ਵੀ ਜੇੜਾ ਓਨਾ ਦਾ ਸਰੀਰ ਦੇ ਵਿੱਚ ਕੁਛ ਰੈਂਦਾ ਈ ਨਈ ਨਸ਼ਾ ਕਰ- ਕਰ ਕੇ ਓਨਾ ਨੂੰ ਖੁਦ ਨੂੰ ਆਵਦੀ ਜੇੜਾ ਪਰਿਵਾਰ ਆ ਉਹ ਨੀ ਦੇਖਦਾ ਹੁੰਦਾ ਓਨਾ ਨੂੰ ਨਸ਼ੇ ਦੇ ਵਿੱਚ
ਕਾਫ਼ੀ ਹੱਦ ਤੱਕ ਦੇ ਦੇਖਿਆ ਗਿਆ ਨਾ ਕਹਿ ਦਿੰਦੇ ਵੀ, ਆਪਣੇ ਬੱਚੇ ਨੂੰ ਆਪਣਾ ਬੱਚਾ ਨੀ ਸਮਝਦੇ।
ਸਾਡੇ ਪਿੰਡ ਦੀ ਇੱਕ ਲੇਡੀਜ਼ ਆ ਓਦਾ ਘਰਆਲਾ ਏਨਾ ਚਿੱਟਾ ਖਾਂਦਾ ਏਨਾ ਉਹ ਕਦੇ ਪੇਕੇ ਚਲੇ ਜਾਂਦੀ ਓਨੂੰ ਕੇਂਦੀ- ਓਨੂੰ ਕੇਂਦੀ ਤੂੰ ਛੱਡ- ਤੂੰ ਛੱਡ ਤਾਂ ਮੈਂ ਰਊਗੀ। ਉਹ ਜ ਚਾਰ ਦਿਨ ਕੇਂਹਦਾ ਹਾਂ ਮੈਂ ਛੱਡੂਗਾ। ਫੇਰ ਖਾਣੇ ਲੱਗ ਜਾਂਦੇ ਫੇਰ ਉਹ ਫੇਰ ਪੇਕੇ ਚਲੀ ਜਾਂਦੀ ਫੇਰ ਆ ਜਾਂਦੀ ਫੇਰ ਪੇਕੇ ਪੇਕੇ ਜਾਂਦੀ ਫੇਰ ਆ ਜਾਂਦੀ, ਬੱਚਿਆਂ ਦੀ ਜ਼ਿੰਦਗੀ ਬੱਚਿਆਂ ਦੀ ਜ਼ਿੰਦਗੀ ਖ਼ਰਾਬ ਹੋਈ-ਹੋਈ ਆ। ਨਾ ਬੱਚੇ ਪੜ- ਪੜ੍ਹ ਸਕਦੇ।
ਹਾਂਜੀ।
ਤੇ ਨਾ ਅਹ ਪਿਓ ਨੂੰ ਛੱਡ ਕੇ ਜਾ ਸਕਦੇ।
ਹਾਂਜੀ ਫਿਰ ਮਾਂ-ਪਿਓ ਵੀ ਦੁਖੀ ਹੋ ਕੇ ਅੱਡ ਕਰ ਦਿੰਦਾ ਫਿਰ ਜੇੜੀ ਔਰਤ ਜੇੜੀ ਵਿਆ ਕੇ ਆਈ ਆ ਉਹ ਬੋਤ ਤੰਗ ਹੋ ਜਾਂ ਦੀ ਆ ਉਹ ਵਿਚਾਰੀ ਜਾਵੇ ਤਾਂ ਜਾਵੇ ਕਿੱਥੇ
ਜਾਵੇ ਔ ਵੀ ਨਾ
ਓਨਾ ਨੂੰ ਇਹ ਹੁੰਦਾ ਵੀ ਇੰਨੇ ਟਾਈਮ ਦੇ ਵਿੱਚ ਏਨਾ ਕੀ ਇੱਕ- ਦੂਜੇ ਨਾਲ ਅਟੈਚਮੈਂਟ ਹੋ ਜਾਂਦੀ ਆ। ਵੀ ਬੰਦਾ ਓਤੋਂ ਵੀ ਨੀ ਦੂਰ ਹੋ ਸਕਦਾ। ਫਿਰ ਐ ਸਾ
ਨਈ ਮੇਰਾ ਏ ਕੈਂਣਾ ਏ ਜੋ ਗੁਰਦੁਆਰੇ ਇਨਾ ਗੁਰਦੁਆਰੇ ਵਾਲੇ ਕੋ ਗੁਰ ਹੈਲ ਪ ਕਰਨੇ ਚਾਈਦੇ ਸਰਪੰਚ-ਸਰਪੰਚ ਮੈਂਬਰਾਂ ਨੇ ਐ ਜੇ ਲੇਡੀਸਾਂ ਨੂੰ ਓ ਸ ਹੈਲਪ ਕਰਨੀ ਚਾਈਦੀ ਹੁਣ ਜਿਵੇਂ ਲੰਗਰ ਲ ਲੰਗਰ ਖਿਲਾਂਦੇ ਆ ਇੱਕ ਦਿਨ ਲੰਗਰ ਖਿਲਾ ਖਿਲਾਂਦੇ ਲੋਕ ਓ ਗਰਾਂਟਾ ਓ ਗਰਾਰਾ ਕੱਠੇ ਕਰਕੇ ਫਿਰ ਅ ਓ ਕੀ ਫ਼ਾਇਦਾ ਫਿਰ ਜਦ ਤੁਸੀਂ ਇੱਕ ਏ ਗ਼ਰੀਬ ਬੰਦੇ ਨੂੰ ਨਈ ਸਾਂਭ ਸਕਦੇ ਲੰਗਰ ਖਾਣ ਦਾ ਵੀ ਨੀ ਕੋਈ ਫਾਇਦਾ ਫਿਰ
ਹਾਂਜੀ-ਹਾਂਜੀ ਏ ਤਾਂ ਹੈਗਾ ਈ ਆ।
ਹੂੰ ਸਭ ਤੋਂ ਪੈਲਾਂ ਗਰੀਬੀ ਚੱਕੋ ਲੋਕਲ ਦੀ
ਹਾਂਜੀ ਨਈ ਬੋਤ ਔਖਾ ਹੋਇਆ ਪਿਆ ਵੀ ਐ ਵੀ ਜੇੜੇ ਛੋ ਟੀ ਉਮਰ ਦੇ ਵਿੱਚ ਓ ਵੀ ਜਾਈ ਜਾਂਦੇ ਆ ਹੁਣ ਮਾਂ-ਪਿਓ ਕੈ ਦਿੰਦੇ ਆ ਨਾ ਮੁੰਡਾ ਸੁਧਰ ਜੂ ਚਲੋ ਜੀ ਏਦਾ ਵਿਆਹ ਕਰ ਦਿੰਨੇ ਆ। ਪਰ ਵਿਆਹ ਕਰਕੇ ਓਦਾ ਜੇੜਾ ਆਉਂਦੀ ਆ ਘਰਵਾਲੀ
ਕੋਈ ਬੱਚੇ ਕਿਵੇਂ ਜਿੰਮੇਵਾਰ ਗਏ ਹੋਏ ਉਨਾਂ ਦੇ ਹੁਣ ਨੀ ਹਾ ਇੱਕ ਗਾਇਕ ਦੀ ਖਬਰ ਸੁਣੀ ਸੀ ਤੁਸੀਂ ਹੈਲੋ।